ਹੈਲੋ, ਹਾਂਜੀ ਸਤਿ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ, ਕਿਵੇਂ ਔ ਜੀ?
ਵਧੀਆ, ਤੁਸੀਂ ਦੱਸੋ?
ਹਾਂਜੀ, ਵਧੀਆ। ਹੋਰ ਘਰੇ ਸਭ ਵਧੀਆ?
ਸਭ ਵਧੀਆ, ਗੋਲੂ-ਮੋਲੂ ਕੀ ਕਰਦਾ ਪਿਆ?
ਗੋਲੂ-ਮੋਲੂ ਖੇਡ ਰਿਐ ਆਪਣੀ ਬੂਆ ਨਾਲ।
ਬੂਆ ਨਾਲ।
ਹਾਂਜੀ। ਹੋਰ ਸੁਣਾਓ ਜੀ, ਠੀਕ ਹੋ ਤੁਸੀਂ? ਚਾ-ਚੂ ਪੀ ਲੀ?
ਹਾਂਜੀ ਹਾਂਜੀ, ਅੱਜ ਆਵਾਜ਼ ਕਿੱਦਾਂ ਦੀ ਆ ਰੀ ਐ।
ਅ ਸਹੀ ਨੀ ਆ ਰੀ, ਵਧੀਆ ਨੀ ਆਰੀ?
ਨਹੀਂ, ਹੌਲੀ-ਹੌਲੀ ਬੋਲਦੇ ਪਏ ਤਾਂ ਕਰਕੇ।
ਅੱਛਾ ਹਾਂ, ਹੋਲੀ ਬੋਲਦੀ ਆ ਤੁਹਾਨੂੰ ਆਈ ਨੀ ਮੇਰੀ ਆਵਾਜ਼ ਹੁਣ। ਹੁਣ ਸਹੀ ਆ ਰਹੀ ਏ? ਅੱਛਾ ਅੱਛਾ, ਨਹੀਂ ਨਹੀਂ ਵੈਸੇ ਹੀ।
ਅੱਛਾ।
ਔ ਥੋੜੇ ਗੈਸਟ ਆਏ ਸੀ ਨਾ ਘਰੇ, ਮੇਰੀ ਮਾਸੀਆਂ ਆਈਆਂ ਸੀ ਦੋ।
ਅੱਛਾ, ਗਈਆਂ?
ਆਤ ਨਹੀਂ ਨਹੀਂ, ਓਹ ਤਾਂ ਘੁੰਮਣ ਗਏ ਨੇ।
ਜਗਾਵਾਂ ਵੀ ਕਿਓਂ?
ਇੱਕ ਮਾਸੀ ਘੁੰਮਣ ਗਏ ਨੇ ਇੱਕ ਘਰੇ ਈ ਨੇ।
ਅੱਛਾ, ਅੱਛਾ।
ਹਾਂਜੀ ਫੇਰ ਔ ਓਧਰੋਂ ਈ ਮਤਲਬ ਚੱਲ ਜੂਗੇ ਆਪਣੇ ਘਰੇ, ਜੇੜੇ ਦੂਸਰੇ ਮਾਸੀ ਐ ਉਹਨਾਂ ਨੇ ਕੱਲ ਸਵੇਰੇ ਏਥੋਂ ਈ ਕੰਮ ਤੇ ਚੱਲ ਜਾਣਾ ਵਾ।
ਅੱਛਾ ਅੱਛਾ, ਜੇ ਦਾ ਦੇ ਕੰਮ ਤੇ ਜਾਣਾ, ਔ ਏਥੇ ਹੀ ਨੇ ਘੁੰਮਣ ਗਏ ਨੇ?
ਉਹ ਇੱਥੇ ਹੀ ਨੇ, ਉਹ ਕਹਿੰਦੇ ਮੈਂ ਨੀ, ਜਾਣਾ ਹੁਣ ਘੁੰਮਣ ਮੇਰੇ ਪੈਰ ਦੁੱਖਦੇ ਪਏ ਆ।
ਅੱਛਾ ਅੱਛਾ, ਉਹਨਾਂ ਨੇ ਮੈਨੂੰ ਇੱਕ ਕੰਮ ਕਿਹਾ ਸੀ, ਉਹਨਾਂ ਨੇ ਫੇਰ ਕੀਤਾ ਤਾਂ ਹੈ ਨੀ ਹਾਲੇ ਤੱਕ।
ਪਤਾ ਨੀ, ਮੈਂ ਪੁੱਛ ਦੂਗੀ।
ਹਾਂ ਪੁੱਛਦੇ ਊ, ਮੈਨੂੰ ਪਤਾ ਹੀ ਨੀ ਉਹ ਇੱਥੇ ਐ, ਮੈਂ ਉਹਨਾਂ ਨੂੰ ਫੋਨ ਨੀ ਕਰ ਲੈਂਦੀ। ਮੈਂ ਸੋਚਿਆਂ ਚਲੇਂ ਗਏ ਹੋਣੇ ਐ‌।
ਨਈ ਨਈ ਇੱਥੇ ਹੀ ਨੇ।
ਹੋਰ ਦੱਸੋਂ?
ਹੋਰ ਵਧੀਆ, ਬੱਚੇ ਠੀਕ ਆ ਜੀ ਤੁਹਾਡੇ?
ਹਾਂਜੀ, ਬੱਚੇ ਠੀਕ ਆ, ਬਸ ਕੱਪੜੇ ਲਾਉਂਦੇ ਪਏ ਆ ਆਲਮਾਰੀ ਚ ਖਿਲਾਰਾ ਪਿਆ।
ਅੱਛਾ ਉਹੀ ਵਾਲਾ ਖਲਾਰਾ ਪਿਆ ਨਾ, ਉਸ ਦਿਨ ਵਾਲਾ ਹੀ।
ਸਮਝ ਹੀ ਨੀ ਆ ਰਹੀ, ਕਿੱਥੋਂ ਸ਼ੁਰੂ ਕਰਾਂ?
ਹਾਂ, ਏਦਾਂ ਹੀ ਹੁੰਦਾ ਐ, ਖੁਲਾਰਾ ਪਿਆ ਵਾ।
ਫਿਰ ਡਰ ਵੀ ਲੱਗਦਾ, ਵੀ ਕਿਤੇ ਫੇਰ ਨਾ ਪਾਣੀ ਆ ਜਾਵੇ।
ਹੂੰ, ਹਲੇ ਮੌਸਮ ਤਾਂ ਹਾਂ ਏਦਾਂ ਹੀ ਐ।
ਤਾਂਹੀ ਮੈਂ ਹੁਣ
ਓਦਾਂ ਹੁਣ ਧੁੱਪ ਨਿਕਲੀ ਐ ਕੀ ਐ ਸਹੀ ਐ।
ਹਾਂਜੀ ਹੁਣ ਕਦੇ ਧੁੱਪ ਹੋ ਜਾਂਦੀ, ਕਦੀ ਛਾਂ ਹੋ ਜਾਂਦੀ ਐ ਬਸ। ਬੱਦਲ ਦੇਖ ਕੇ ਤਾਂ ਹੁਣ ਡਰ ਜਾ ਲੱਗਦਾ ਵਾ। ਪਹਿਲਾਂ ਖੁਸ਼ੀ ਹੁੰਦੀ ਸੀ, ਹੁਣ ਡਰ ਲੱਗਦਾ।
ਹੂ ਹੂ
ਹਾਂ, ਜਦੋਂ ਵਿਆਹ ਤੋਂ ਪਹਿਲਾਂ ਆਪਣੇ ਘਰੇ ਸੀਗੇ।
ਹਾਂਜੀ, ਇਹ ਤਾਂ ਹੈ।
ਉੱਥੇ ਤਾਂ ਬੜੀ ਖੁਸ਼ੀ ਹੁੰਦੀ ਸੀ, ਬੱਦਲ ਆ ਗਿਆ ਬੱਦਲ ਆ ਗਿਆ, ਬਾਰਿਸ਼ ਪਊਗੀ, ਇਥੇ ਤੇ ਹੁਣ ਡਰ ਹੀ ਲੱਗਦਾ ਪਿਆ। ਸਮਝ ਇ ਨੀ ਆ ਰਿਹਾਂ, ਕਿੱਥੋਂ ਕੰਮ ਸ਼ੁਰੂ ਕਰਾਂ ਕਿੱਥੋਂ ਖ਼ਤਮ।
ਜਿੱਥੋਂ ਮਰਜ਼ੀ ਸ਼ੁਰੂ ਕਰਲੋ, ਖਤਮ ਤਾਂ ਹੋਈ ਜਾਊਗਾ।
ਬਸ ਪੁੱਛਣ ਨਾ, ਮੈਨੂੰ ਤਾਂ ਕੱਪੜੇ ਦੇਖ ਦੇਖ ਕੇ ਘਬਰਾਹਟ ਜਿਹੀ ਹੁੰਦੀ ਪਈ ਐ।
ਹਾਂ, ਜਦੋਂ ਕੱਢਣ ਲੱਗਦੇ ਆ ਨਾ, ਉਦੋਂ ਇਹ ਹੁੰਦਾ ਐ ਵੀ ਇਹ ਵੀ ਸੇਫ ਰਹੇ, ਇਹ ਵੀ ਬਚ ਬਚ ਜੂਗਾ ਇਹ ਵੀ ਬੱਚ ਜੂਗਾ, ਫਿਰ ਜਦੋਂ ਖਿਲਾਰਾ ਪੈੈਂਦਾ ਉਦੋਂ ਔਖਾ ਲੱਗਦਾ ਨਾ।
ਬਹੁਤ ਜ਼ਿਆਦਾ, ਹਾਲੇ ਤਾਂ ਇੱਕ ਖਾਨਾ ਮੈਂ ਲਾ ਲਿਆ ਬੈਡ ਚ। ਪਰ ਬੈਡ ਚ ਨਾ ਮੈਂਨੂੰ ਜ਼ਰਾ ਜ਼ਰਾ ਫੁਈ ਜੀ ਨਹੀਂ ਲੱਗ ਜਾਂਦੀ।
ਹੂ ਹੂ, ਉਹ ਫੇ ਗਿੱਲਤ ਸਲਾਬ ਹੋਣਾ ਨਾ ਉਹਦੇ, ਤੁਸੀਂ ਧੁੱਪ ਨੀ ਲਵਾਈ?
ਧੁੱਪ ਲਵਾਈ ਆ, ਹਵਾ ਲਵਾਈ ਆ, ਦੋ ਦਿਨ ਖੁੱਲਾ ਰੱਖਿਆ, ਧੋਤਾ ਸੀ ਮੈਂ।
ਧੁੱਪ ਲਵਾਉਣੀ ਸੀ ਨਾ ਚੰਗੀ ਤਰ੍ਹਾਂ, ਫੇਰ ਨੀ ਆਉਣੀ ਸੀ ਕਿਟਾ।
ਪਾਨੀ ਨਿਕਾਲ ਸਕਦੇ ਨਾ, ਛੱਤ ਤੇ ਕੌਣ ਲੈ ਕੇ ਜਾਊਗਾ, ਬਰਾਂਡਾ ਹੋਵੇ ਬਾਹਰ ਵੇੜਾ ਹੋਵੇ। ਹਾਂ ਫੇਰ ਅੰਦਰ ਹੀ ਸੁਖਾ ਲੇ, ਪੱਖੇ ਥੱਲੇ।
ਅੱਛਾ ਅੱਛਾ। ਓਧਰ ਗਲੀ ਚ ਨਿਕਲਦੀ ਐ, ਆਉਂਦੀ ਆ ਧੁੱਪ?
ਗਲੀ ਚ ਬਥੇਰੀ ਆਦੀ ਆ, ਛੱਤ ਤੇ ਵੀ ਬਥੇਰੀ ਆਂਦੀ ਆ, ਧਰ ਗਰਮੀਆਂ ਚ ਹੀ ਆਂਦੀ ਐ, ਸਰਦੀਆਂ ਚ ਧੁੱਪ ਨੀ ਨਸੀਬ ਹੁੰਦੀ। ਗਰਮੀ ਚ ਤਾਂ ਛੱਤ ਤੋ ਜਾਂਦੀ ਨੀ।
ਹਾਂ
ਹੋਰ ਦੱਸੋਂ?
ਹੋਰ ਅਸੀਂ ਚਾਹ ਬਣਾਵਾਂਗੇ ਹੁਣ।
ਮੈਂ ਵੀ ਬਸ ਚਾਹ ਬਣਾਵਾਂਗੀ, ਮੈਂ ਕਿਹਾ ਚਲੋਂ ਮੈਂ ਦੇਖਿਆ ਮੈਂ ਕਿਹਾ ਪ੍ਰ ਸਾਡੀ ਕੁੜੀ ਦਾ ਫੋਨ ਆ ਰਿਆ। ਮੈਂ ਕਿਹਾ ਚੱਕ ਲੈਂਨੀਂ ਆ, ਮੈਂ ਕੰਮ ਤੇ ਜਾਂਨੀ ਨਾ, ਮੈਂ ਥੱਕ ਜਾਂਨੀ, ਮੈਂ ਉਹਨਾਂ ਨੂੰ ਕਹਿੰਦੀ ਮੈਨੂੰ ਛੁੱਟੀ ਦੇ ਦੋ, ਉਹ ਕਹਿੰਦੇ ਤੂਹਾਡੇ ਬਿਨਾਂ ਸਾਡਾ ਸਰਨਾ ਹੀ ਨੀ ਹੈਗਾ ਜੀ। ਤੇ ਹੋਰ ਮੈ ਤਾਂ ਰੋਜ਼ ਹੀ ਜਾ ਰਹੀ ਹਾਂ ਜਿ- ਦਿਨ ਮੈਂ ਤੁਹਾਨੂੰ ਦੱਸਿਆ ਸੀ ਪਾਣੀ ਭਰ ਗਿਆ, ਬਾਰਾਂ ਵਜੇ ਸੁੱ- ਤੇ ਆ ਛੇ ਸੱਤ ਵਜੇ ਫੇਰ ਉੱਠ ਗਈ।
ਅਛਾ ਜੀ-
ਫੇਰ ਚਾਹ- ਚਾਹ ਪਾਣੀ ਪੀਤਾ ਨਹਾਤੇ ਫੇਰ ਕੰਮ ਤੇ ਚਲੀ ਗਈ ਮੈ- ਹੱਥ ਮੇਰੇ ਏਦਾਂ ਦੇ ਹੋਏ ਪਏ ਸੀ ਜਿੱਦਾਂ ਜਿੰਮ ਕਰਕੇ ਆਈ ਹਾਂ ਮੈ-
ਹਾਂ-
ਸਾਰੇ ਨਿਆਣੇ ਸੁੱਤੇ ਪਏ ਸੀ ਜਦੋ ਮੈਂ ਗਈ। ਮੈ ਤਾਂ ਫੇਰ ਵੀ ਚਲੀ ਗਈ ਸੀ ਕਮ ਤੇ, ਦੇਖੋ ਕਮ ਵੀ ਜ਼ਰੂਰੀ ਆ।
ਹਾਂਜੀ ਸਹੀ ਹੈ। ਜ਼ਰੂਰੀ ਹੈ।
ਬਿਨਾ ਸਰਦਾ ਨੀ, ਮੇਰਾ ਕਮ ਹੀ ਇਨਾ ਵਡਾ ਮੈ ਦੱਸ ਨੀ ਸਕਦੀ ਕੰਪਿਊਟਰ ਤੇ ਬਹਿਣਾ ਲੈਪਟੋਪ ਚਲਾਉਣਾ ਮੇਰਾ ਦਿਮਾਗ- ਖਰਾਬ ਹੋ ਜਾਂਦਾ ਵਾ-
ਹੋਰ ਤਾਂ ਗੱਲ ਹੈ। ਪਤਾ ਗੱਲ ਕੀ ਆ ਅੱਖਾਂ ਤੇ ਪ੍ਰੈਸ਼ਰ ਪੈਂਦਾ ਨਾ ਉਸ ਚੀਜ ਦਾ ਵੀ।
ਅੱਖਾਂ ਤੇ ਵੀ ਪੈਂਦਾ ਮੇਰੇ ਹੱਥਾਂ ਤੇ ਜਿਆਦਾ ਪੈਂਦਾ ਵਾ ਨਾ-
ਹਾ ਓਥੇ ਤੁਸੀ ਟਾਈਪਿੰਗ ਜਿਆਦਾ ਕਰਦੇ ਓ ਨਾ ਕੀਬੋਰਡ ਤੇ।
ਇੰਨੀ ਤੁਸੀ ਨੀ ਕੀਤੀ ਹੋਣੀ ਜ਼ਿੰਦਗੀ 'ਚ ਜਿੰਨੀ ਮੈ ਕਰਦੀ ਆਂ।
ਹਾਂਜੀ ਏ ਤਾ ਹੈ।
ਤੁਸੀ ਤਾ ਇਕ ਦੋ ਉਗਲੀਆਂ ਈ ਮਾਰੀਆਂ ਹੋਣੀਆਂ ਨੇ। ਮੈਂ ਤਾ ਜਦੋਂ ਦੀ ਲੱਗਦੀ ਆਂ ਹ ਬੌਤ ਜਿਆਦਾ ਟਾਈਪਿੰਗ ਕਰਦੀ ਆਂ ਮੈ ਲਗਦੀ ਆਂ ਸਵੇਰੇ ਦਸ ਵਜੇ ਤੋਂ ਲੈ ਕੇ ਢਾਈ ਵਜੇ ਤੱਕ ਮੈ ਟਾਈਪਿੰਗ ਈ ਕਰਦੀ ਰੈਨੀ ਆਂ ਹੁਣ ਤੁਸੀ ਦੇਖ ਲੋ ਹੱਥ ਨਹੀ ਲਗਾਤਾਰ।
ਹੂੰ
ਹੁਨ ਤੁਸੀ ਲਾ ਲੋੋ ਦਸ ਵਜੇ ਤੋ ਢਾਈ ਵਜੇ ਤੱਕ ਲੰਚ ਟਾਈਮ ਤੱਕ ਮੇਰੀ ਟਾਈਪਿੰਗ ਚਲਦੀ ਰਹਿੰਦੀ ਆ ਕੰਮ ਈ ਇੰਨਾ ਹੁੰਦਾ
ਹੋ ਗਏ ਹੋਣੇ ਨਾ ਤੇ ਤੇਰੇ ਕਰ ਲੈਂਦੇ ਹੋਣੇ
ਹਾਂ, ਤਾਂਈ ਤਾਂ ਮੈਨੂੰ ਲੋਕੀ ਨਜਰ ਲਾਂਦੇ ਨੇ ਤੇ ਕੈਂਦੇ ਤੁਸੀ ਏਨੀ ਛੇਤੀ ਕਿਵੇ ਕਰ ਲੈਨੇ ਓ। ਸਾਡੇ ਤੋ ਤਾ ਹੁੰਦੀ ਨੀ।
ਓਹੀ ਤਾਂ
ਓਂ ਤੁਸੀਂ ਨਜ਼ਰ ਨਾ ਲਾਓ ਬਸ।
ਕਿਸੇ ਦਾ ਕੰਮ ਚੱਲਦੈ ਚੱਲੀ ਜਾਣ ਦੋ।
ਹੋਰ ਕੀ, ਕੀ ਪ੍ਰੋਬਲਮ ਐ ਤਾਨੂੰ
ਹੂੰ
ਕਮ ਇ ਨਾ ਬਸ ਕੈਂਦੇ ਜਦੋ ਮੈ ਜਾਂਦੀ ਕੈਂਦੇ ਚਲੋ ਹੁਣ ਆ ਗਏ ਨੇ ਇਨਾ ਨੇ ਸੰਭਾਲਣਆ ਸਾਰਾ ਕੁੱਛ।
ਸਈ ਆ ਏਕ ਬੰਦੇ ਦੇ ਜਿਹੜਾ ਡਿਪੈਂਡ ਰੈਂਦਾ ਨਾ
ਹਾਂਜੀ- ਹਾਂਜੀ।
ਓ ਗੱਲ ਐ ਨਾ ਥਾਡੀ।
ਹਾਂਜੀ- ਹਾਂਜੀ ਮੈਂ ਈ ਆਂ ਉਥੇ ਦੀ ਲੀਡਰ।
ਹ
ਤਾਨੂੰ ਹਸੀ ਕਿਉ ਆਂਦੀ ਆ ਮੇਰੀ ਗੱਲਾਂ ਸੁਣ ਕੇ ਮੈ ਭੈਣ ਜੀ, ਤਾਨੂੰ ਕੁੱਝ ਕੁਛ ਗਲਤ ਤਾਂ ਨੀ ਕੈ ਰੀ। ਨੀ ਹਸੀ ਤਾ ਮੈਨੂੰ ਵੀ ਆਉਦੀ ਆ ਭੈਣ ਜੀ ਮੈ ਖੁਦ ਹੱਸਦੀ ਆਂ। ਪਰ ਮੈ ਹੱਸਣਾ ਨੀ ਚਾਂਦੀ ਮੈ ਕਿਆ ਫੇਰ ਤੁਸੀ ਕਓਗੇ
ਨਈ ਤੁਸੀ ਨਾ ਮੇਰੇ ਮਾਸੀ ਵਾਂਗੂ ਬੋਲਦੇ ਔ। ਤਾਂ ਤਾਡੀ ਵਾਜ਼ ਨਾ ਓਨਾ ਨਾਲ ਮਿਲਦੀ ਐ ਓ ਵੀ ਇੱਦਾਂ ਈ ਨਾ ਮਤਲਬ ਬੌਤ ਮਤਲ ਤਾਡੀ ਵਾਜ਼ ਓਨਾ ਨਾਲ ਬੌ ਮਿਲਦੀ ਐ ਜਦੋਂ ਓ ਆਂਦੇ ਆ ਨਾ ਏਦਾਂ ਈ ਬੜਾ ਖੁਸ਼ ਰੈਂਦੇ ਆ ਓਹ ਨਜਤ ਨਾ ਲੱਗੇ ਓਨਾਂ ਨੂੰ ਹਾਂਜੀ।
ਹਾਂਜੀ ਚਲੋ।
ਸਈ ਆ, ਹੱਸਦੇ ਵੱਸਦੇ ਰਹੋ ਕਿਉਂ ਕਿਸੇ ਨੂੰ ਦੇਖ ਕੇ ਹਨਾ।
ਔਰ ਕੀ ਸਾਡੇ ਵੀ ਇੱਕ ਵੋਟੀ ਹੈਗੀ ਆ, ਮੇਰੇ ਭਾਂਜੇ ਦੀ ਨੂੰਹ ਆ। ਅਸੀਂ ਚਾਰ ਭੈਣਾਂ ਨੇ ਪੈਲ਼ੀ ਪੈਲ਼ੀ ਨੂੰਹ ਆ ਸਾਡੀ। ਨਜ਼ਰ ਨਾ ਲੱਗੇ ਸਾਡੀ ਵੋਟੀ ਨੂੰ। ਦੁਨੀਆਂ ਦੀ ਵੋਟੀਆਂ ਦੇਖੀਆਂ ਅਸੀਂ ਸਾਡੀ ਵੋਟੀ ਤਾ ਸਾਰਿਆ ਤੋ ਲੱਗ ਆ।
ਹਾਂਜੀ
ਦੇਖੋ ਮੂੰਔ ਪਿੱਟ ਪਿੱਛੇ ਵੀ ਤੇ ਸਾਮਣੇ ਵੀ ਬੜੀ ਸਿਫ਼ਤ ਆ ਓਦੀ।
ਹੂੰ
ਹਾਂਜੀ, ਵੈਸੇ ਦੇਖੋ ਅੱਜ ਹੁਣ ਆਪਣੇ ਬੱਚੇ ਹੁੰਦੇ ਨੇ, ਸਾਡੇ ਸਾਡੇ ਬੱਚੇ ਨੂੰ ਤਾਂ ਕਈ ਵਾਰ ਗੁੱਸਾ ਆ ਜਾਂਦਾ, ਸਾਨੂੰ ਕੁੱਝ ਕਹਿ ਦਿੰਦੇ ਨੇ। ਹੁਣ ਉਹ ਵੀ ਤਾਂ ਆਪਣੀ ਕੁੜੀ ਹੈ, ਜੇ ਦੇਖੋ ਗੁੱਸਾ ਦਾ ਹਰੇਕ ਨੂੰ ਆਉਂਦਾ। ਹਰੇਕ ਦਾ ਮਨ ਹੁੰਦਾ ਕੋਈ ਗੱਲ ਕਹਿਣ ਦਾ ਸੁਣਨ ਦਾ ਕਈ ਵਾਰ ਗਲਤੀ। ਗਲਤੀ ਹੋ ਜਾਂਦੀ ਆ, ਬੱਚੇ ਤੋਂ ਆਪਣੇ ਬੱਚੇ ਤੋਂ ਵੀ ਹੋ ਜਾਂਦੀ ਹੁਣ ਦੂਜੇ ਘਰੋਂ ਆਈ ਹੋਈ ਆ, ਉਹ ਤੋਂ ਵੀ ਗਲਤੀ ਹੋ ਜਾਂਦੀ ਕੀ ਹੋਇਆ? ਉਹ ਵੀ ਆਪਣੀ ਕੁੜੀਆ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਥੋੜਾ ਜਿ ਹਨਾ। ਸਾਰਿਆਂ ਨੂੰ ਲੈ ਕੇ ਚੱਲ ਸਾਰਿਆਂ ਨੂੰ ਲੈ ਕੇ ਚੱਲਣਾ ਚਾਹੀਦਾ ਨਾ। ਉਹ ਵੀ ਆਪਣੀ ਕੁੜੀ ਆ, ਦੇਖੋ ਆਪਣੇ ਬੱਚੇ ਵੀ ਕਿੰਨਾ ਗੁੱਸਾ ਕਰ ਦਿੰਦੇ ਨੇ, ਕਿੰਨਾ ਕੁੱਝ ਬੋਲ ਦਿੰਦੇ ਨੇ ਇਹੀ। ਕਿਉਂ ਆਵਾਜ਼ ਬਣਿਆ ਜੇ ਵੋਹਟੀ ਕੁੱਝ ਕਹਿ ਦੇਵੇ, ਤਾਂ ਗਲਤ ਕਹਿ ਤੇ ਇਹ ਸੋਚ ਕੇ ਚੱਲਣ ਨਾ ਕਿ। ਉਹ ਵੀ ਆਪਣੀ ਕੁੜੀ ਆ। ਉਹਨੂੰ ਵੀ ਗੁੱਸਾ ਆਉਂਦਾ ਨਾ ਉਹਦੇ ਮਨ ਵਿੱਚ ਵੀ ਕੁਛ ਹੋਣਾ ਵਾ।
ਹੂੰ ਹੂੰ
ਬਸ, ਮੈਂ ਐਹੀ ਆਪਣੀ ਦੀਦੀ ਨੂੰ ਸਮਝਾ ਦਿੰਦੀ ਹਾਂ ਕਈ ਵਾਰ। ਮੈਂ ਕਿਹਾ ਕੋਈ ਗੱਲ ਨੀ ਜਿਦੇ ਘਰੇ ਕਈ ਵਾਰ, ਕੋਈ ਗ਼ਲਤੀ ਹੋ ਵੀ ਜਾਵੇ। ਹੋ ਕੋਈ ਗੱਲ ਨੀ, ਆਪਣੀ ਕੁੜੀ ਸਮਝ ਕੇ ਛੱਡੋ, ਇੰਨਾ ਗੁੱਸਾ ਕਰਨ ਦੀ। ਲੋੜ ਆ ਫਿਰ ਦੀਦੀ ਕਹਿੰਦੀ ਹਾਂ, ਇਹ ਤਾਂ ਤੂੰ ਸਹੀ ਕਹਿ ਰਹੀ ਆ। ਮੈਂ ਕਿਹਾ ਹਾਂ ਕਈ ਹੁੰਦੀਆਂ ਨੇ, ਕਈਆਂ ਨੇ ਅੱਗ ਲੱਗਦੀਆਂ ਤੂੰ ਇਦਾਂ ਕਿਹਾ ਕਰ ਉਹਨੂੰ ਆਪਣੀ ਨੂੰਹ ਨੂੰ ਤੇ ਇਦਾਂ ਕਰਿਆ। ਕਰ ਦੀਤਾ ਕਰੇ ਨਹੀਂ ਬਿਲਕੁਲ ਨਹੀਂ। ਉਹ ਆਪਣੀ ਕੁੜੀ ਆ ਆਪਾਂ ਤਾਂ ਆਹੀ ਕਹਿੰਦੇ ਆ।
ਇੱਕ ਨੇ ਕਹਿ ਤੀ ਇੱਕ ਨੇ ਸੁਣ ਲਈ।
ਹਾਂ ਫੇਰ ਦੀਦੀ, ਮੈਂ ਇੱਕ ਵਾਰੀ ਦੀਦੀ ਨਾਲ ਗੱਲ ਕਰ ਰਹੀ ਸੀ ਬੈਠ ਕੇ, ਕੇ ਫਿਰ ਦੀਦੀ ਨੇ ਮੈਨੂੰ ਕਿਹਾ ਵੀ ਸੀ। ਕਹਿੰਦੀ ਦੀਦੀ ਨੇ ਆਪਣੀ। ਕੁੜੀਆਂ ਨੂੰ ਕਹਿਤਾ ਕਹਿੰਦੀ ਦੇਖ ਬਈ ਮੈਂ ਉਹਦੇ ਨਾਲ ਹੀ ਰਹਿਣਾ ਸਾਰੀ ਉਮਰ ਤੁਸੀਂ ਤਾਂ ਚਲਾ ਜਾਣਾ। ਜਿੱਦਾਂ ਤੁਸੀਂ ਓਦਾਂ ਉਹ ਆ ਮੇਰੇ ਨਾਲ ਮੇਰੇ ਲਈ।
ਹਾਂਜੀ
ਇੰਨੀ ਵੱਡੀ ਗੱਲ ਕਹਿਤੀ ਉਹੀ ਬਹੁਤ ਉਹ ਹੈਗਾ। ਅੱਜ ਕੱਲ੍ਹ ਨਾ ਦੇਖੋ ਹੋ ਜਾਂਦਾ ਬੱਚਿਆਂ ਨੂੰ ਨਾ ਇਹ ਲੱਗਦਾ ਵਾ ਜਦੋਂ ਕੁੜੀਆਂ ਹੁੰਦੀਆਂ ਉਹਨੂੰ ਲੱਗਦਾ ਸਾਡਾ ਪਿਆਰ ਨਾ ਵੰਡਿਆ। ਥੋੜਾ ਜਿ ਹੋ ਜਾਂਦਾ ਜੇ ਬੱਚਾ ਲਾਡਲਾ ਹੋਵੇ ਹੁਣ ਜਿੱਦਾਂ ਆਪਣਾ ਛੋਟਾ ਬਾਬੂ ਹੈਗਾ ਵਾਂ। ਦੂਜਾ ਬਾਬੂ ਆਊਗਾ ਫੇਰ ਸਾਡਾ ਧਿਆਨ ਥੋੜ੍ਹਾ ਜਹਾ ਉਹਦੇ ਤੇ ਚਲਾ ਜਾਊਗਾ ਇਹ ਖੇਡਦਾ ਫਿਰਦਾ ਰਹੂਗਾ ਇੱਧਰ ਉੱਧਰ ਥੋੜਾ ਜਿਹਾ ਹੋ ਜਾਂਦਾ ਬੱਚਿਆਂ ਵਿੱਚ ਫਿਰ ਮੈਂ ਉਹਨਾਂ ਨੂੰ, ਵੀ ਸਮਝਾਇਆਂ ਇਹ ਗੱਲ ਨੀ ਹੈਗੀ। ਸਮਝ ਜਾਂਦੇ ਨੇ ਸਾਰੇ ਧੀਰੇ ਧੀਰੇ ਹੌਲੀ ਹੌਲੀ ਸਮਝ ਜਾਂਦੇ ਨੇ, ਟਾਈਮ ਟਾਈਮ ਦੀ ਗੱਲ ਸਭ ਨੇ ਜਾਣਾ, ਹਾਂ
ਸਭ ਨੀ ਦੇਖੋ ਘਰ ਤਾਂ ਹਰ ਕਿਸੇ ਦਾ ਹੀ ਵਸਦਾ, ਉਸ ਤੋਂ ਬਾਅਦ ਸਾਰੇ। ਆਪਣੇ ਦੇਖੋ ਫੈਮਲੀ ਵਾਲੇ ਹੋ ਜਾਂਦੇ ਆ, ਆਪਣੇ ਬੱਚੇ ਬੱਚਿਆਂ ਨਾਲ ਹੋ ਜਾਂਦੇ, ਹੁਣ ਬੱਚਿਆਂ ਤੋਂ ਬਾਅਦ ਕੋਈ ਕਿੰਨਾ ਕੀ ਆਪਣੇ ਪੇਕੇ ਜਾਂਦਾ ਵਾ। ਪਹਿਲਾਂ ਤਾਂ ਚਲੋ ਕੁੜੀ ਹੁੰਦੀ ਆ। ਇਕੱਲੀ ਇੱਕ ਅੱਧਾ ਗੇੜਾ ਮਾਰ ਵੀ ਜਾਂਦੀ ਹੈ, ਬੱਚੇ ਨਾਲ ਥੋੜ੍ਹਾ ਜਿਹਾ ਔਖਾ ਲੱਗਦਾ ਪਲਣਾ ਨਾ ਕਰੋ।
ਹਾਂਜੀ, ਬਹੁਤ ਔਖਾ ਲੱਗਦਾ।
ਉਹਨੂੰ ਤਿਆਰ ਕਰੋ, ਫਿਰ ਆਪ ਤਿਆਰ ਹੋਵੋ,
ਹੋਰ ਕੀ। ਹੋਰ ਦੱਸੋ।
ਹੋਰ ਹਾਂਜੀ ਉਹ ਤਾਂ ਉੱਠਿਆ ਥੱਲੇ ਖੇਡੀ ਜਾਂਦਾ ਉਹ ਤਾਂ।
ਖੇਡੀ ਜਾਂਦਾ ਚਾਹ, ਚੂ ਬਣਾਓ ਫੇਰ ਤੁਸੀਂ ਵੀ ਆਪਾਂ ਵੀ ਚਾਹ ਬਣਾ ਕੇ ਫੇਰ ਮੈਂ। ਤੁਹਾਨੂੰ ਕਾਲ ਕਰਾਂਗੇ ਤੁਸੀਂ ਚੱਕ ਲਿਓ ਮੈਂ, ਤੁਹਾਨੂੰ ਪਹਿਲਾਂ ਮੈਸੇਜ ਪਾਵਾਂਗੀ। ਕਿਉਂਕਿ, ਮੈਂ ਨਾ ਤੁਹਾਡਾ ਸ਼ੋਪਿੰਗ ਬਾਰੇ ਗੱਲ। ਕਰਨੀ ਸੀ। ਮੈਂ ਕੁੱਝ ਸੂਟ ਲੈਣੇ ਸੀ। ਤੁਹਾਡੇ ਇੱਥੇ ਮੈਂ ਦੇਖਿਆ ਆਈ ਡੀ ਦੇ ਸੂਟ ਮਿਲਦੇ ਪਏ ਨੇ।
ਹਾਂਜੀ।
ਤੇ, ਮੈਂ ਸੂਟ ਬਾਰੇ ਗੱਲ ਕਰਨੀ ਸੀ ਪੁੱਛਣਾ ਤੁਹਾਡੇ ਤੋਂ ਠੀਕ ਹੈ।
ਹਾਂਜੀ-ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।